ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ -ਹਾਂਜੀ। ਹੋਰ ਕਿਵੇਂ ਹੋ ਹਾਂਜੀ ਫੁੱਲ ਆ ਰਹੀ ਆ ਹੁਣ ਤਾਂ
ਠੀਕ ਹੈ ਜੀ ਓਕੇ ਜੀ ਹੋਣ ਵਧੀਆ -ਵਧੀਆ ਘਰ ਕਿਵੇ ਨੇ ਸਾਰੇ
ਘਰ ਸਾਰੇ ਵਧੀਆ ਜੀ ਆਪਣਾ ਪਰਿਵਾਰ ਦੱਸੋ?
ਵਧੀਆ- ਵਧੀਆ ਸਭ ਵਧੀਆ ਕੁਛ ਨੀ ਆਪਾਂ ਕੋਲਡ ਡਰਿੰਕ ਪੀ ਰਹੇ ਹਾਂ ਬੜੀ ਗਰਮੀ ਹੋ ਚੁੱਕੀ ਏ। ਹਾਂ ਤੇ ਅੱਜ ਆਪਾਂ ਗੱਲ ਕਰਦੇ ਹਾਂ ਪਹਿਲਾਂ ਦੇ ਪਿੰਡਾਂ ਦੇ ਸਕੂਲ ਤੇ ਹੁਣ ਜਿਹੜੇ ਹਾਈਟੈਕ ਸਕੂਲ ਹੁੰਦੇ ਨੇ ਨਾ ਉਸ ਬਾਰੇ ਗੱਲ ਕਰਦੇ ਆਂ। ਠੀਕ ਤੇ ਦੇਖਲੋ ਤੁਸੀਂ ਪਹਿਲਾਂ ਦੇ ਪਿੰਡਾਂ ਦੇ ਸਕੂਲ 'ਚ ਕੀ ਹੁੰਦਾ ਸੀਗਾ ਪਹਿਲਾਂ ਟਾਟ ਜਾਂ ਮੈਟ ਬਿਛਾ ਕੇ ਜ਼ਮੀਨ ਤੇ ਹੀ ਬਿਠਾਂਦੇ ਸੀਗੇ। ਪੜ੍ਹਾਉਂਦੇ ਸੀ।
ਉਹ ਘਰੋਂ ਹੀ ਰੋਜ ਲੈ ਕੇ ਜਾਂਦੇ ਹੁੰਦੇ ਸੀ ਮੈਡਮ ਮੈਟ ਜਾਂ ਕੋਈ ਬੋਰੀ ਵਗੈਰਾ ਥੈਲਾਂ ਵਗੈਰਾ ਲੈ ਜਾਂਦੇ ਹੀ।
ਹਾਂਜੀ ਤੇ ਹੁਣ ਤੁਸੀਂ ਇੰਟਰਨੈਸ਼ਨਲ ਸਕੂਲ ਦੇਖ ਲਓ ਉਹਦੇ 'ਚ ਕੀ ਹੁੰਦਾ ਜਿ ਡੈਕਸ ਹੁੰਦੇ ਨੇ ਅਲੱਗ ਅਲੱਗ ਟਾਈਪ ਦੇ ਤੇ ਏਸੀ ਕਲਾਸਰੂਮ ਹੁੰਦੇ ਨੇ ਹਨਾ।
ਹਾਂਜੀ- ਹਾਂਜੀ
ਤੇ ਮਤਲਬ ਪਹਿਲਾਂ ਹੁੰਦਾ ਸੀਗਾ ਕਿ ਆਪਾਂ ਕੁਦਰਤੀ ਹਵਾ 'ਚ ਪੜ੍ਹਦੇ ਸੀਗੇ ਖੁੱਲੇ ਖੁੱਲੀ ਹਵਾ ਉਹਦੇ 'ਚ ਪੜ੍ਹਦੇ ਹੁੰਦੇ ਸੀਗੇ ਪਿੰਡਾਂ ਦੇ ਬੱਚੇ ਹਾਂਜੀ ਤੇ ਹੁਣ ਤੁਸੀਂ ਦੇਖ ਲਓ ਕਿ ਸ਼ੀਸ਼ੇ ਵਾਲੇ ਕਮਰੇ ਹੁੰਦੇ ਨੇ ਮਤਲਬ ਸ਼ੀਸ਼ੇ ਵਾਲੇ ਦਰਵਾਜਿਆਂ ਵਾਲੇ ਕਮਰੇ 'ਚ ਬੰਦ ਰਹਿੰਦੇ ਨੇ ਬੱਚੇ
ਬਣਦੇ ਰਹਿੰਦੇ ਨੇ ਹਾਂਜੀ -ਹਾਂਜੀ -ਹਾਂਜੀ।
ਪਹਿਲਾਂ ਕੀ ਹੁੰਦਾ ਸੀਗਾ ਕਿ ਪਹਿਲਾਂ ਹੁੰਦੇ ਸੀਗੇ ਬਲੈਕ ਬੋਰਡ ਹੁੰਦੇ ਸੀ। ਸੀਗੇ ਉਹਦੇ 'ਚ ਚੋਕ ਨਾਲ ਲਿਖਿਆ ਜਾਂਦਾ ਸੀ ਸਲੇਟ ਫੜਾ ਦਿੰਦੇ ਸੀ ਇੱਕ ਇੱਕ ਬੱਚੇ ਨੂੰ ਕਿ ਹਾਂ ਇੱਥੇ ਕਰਨਾ ਕੋਪੀ ਪੈਨਸਿਲ ਵੀ ਨਹੀ ਹੁੰਦੀ।
ਉਹ ਫੱਟੀਆਂ ਹੁੰਦੀਆਂ ਮੈਡਮ ਪਹਿਲਾਂ ਉਹ ਗਾਜਨੀ ਨਾਲ ਪਹਿਲਾਂ ਲਿਪਣੀਆਂ ਪੈਂਦੀਆਂ ਉਹਨੂੰ ਬੱਚੇ ਲਿਪ ਕੇ ਲੈ ਕੇ ਆਉਂਦੇ ਘਰੋਂ ਹਾਂਜੀ। ਫਿਰ ਡੈਂਕ ਨਾਲ ਲਿਖਦੇ ਹੁੰਦੇ ਸੀਗੇ ਸ਼ਿਆਹੀ ਆਂਦੀ ਸੀ ਇੱਕ ਅਲੱਗ ਤਰ੍ਹਾਂ ਦੀ ਉਹਨਾਂ ਦੀ
ਹਾਂਜੀ- ਹਾਂਜੀ
ਮੈਂ ਵੀ ਯੂਜ ਕੀਤੀ ਹੋਈ ਆ ਉਹ ਪਹਿਲਾਂ ਟਾਈਮ 'ਚ
ਅੱਛਾ -ਅੱਛਾ ਤੇ ਹੁਣ ਤੁਸੀਂ ਦੇਖ ਲਓ ਹੁਣ ਪ੍ਰੋਜੈਕਟਰ ਹਨਾ। ਇੰਟਰੈਕਟਿਵ ਮਤਲਬ ਉਹ ਸਮਾਰਟ ਡਿਜੀਟਲ ਮਤਲਬ ਬੋਰਡ ਹੁੰਦੇ ਨੇ। ਤੁਸੀਂ ਆ ਦੇਖੋ ਵੀ ਹੁਣ ਕਿੰਨਾ ਜ਼ਿਆਦਾ ਬਹਿ ਚੁੱਕੇ ਹਨਾ ਟੈਕਨੋਲੋਜੀ ਦਾ ਹਾਂਜੀ।
ਪਹਿਲਾਂ ਕੋਈ ਫੀਸ ਵਗੈਰਾ ਵੀ ਨੀ ਇਨੀ ਹੁੰਦੀ ਸੀ।
ਹਾਂਜੀ ਮਤਲਬ ਤੁਸੀਂ ਦੱਸ ਰਹੇ ਸੀ ਜਿੱਦਾਂ ਕਾਹਲੀ ਸਿਹਾਈ ਬੋਲਦੇ ਸੀਗੇ ਨਾ ਉਹਨੂੰ ਕਿ ਲੱਕੜ ਦੀ ਤਖ਼ਤੀ ਲਿਖਣੀ ਪੈਂਦੀ ਸੀ, ਗਾਚੀ ਮਲ ਕੇ ਤੁਸੀਂ ਸਹੀ ਕਹਿ ਰਹੇ ਸੀ।
ਹਾਂਜੀ ਉਹ ਜਿਹੜੀ ਕਾਨਾ ਕਾਨਾ ਨੀ ਹੁੰਦਾ ਮੈਡਮ ਕਾਨਾ ਕਹਿ ਦਿੰਦੇ ਨ ਇੱਕਰ ਪਹਿਲਾਂ ਆਉਂਦੇ ਹੁੰਦੇ ਕਾਨੇ ਡੱਕੇ ਤੇ ਉਹਦੇ ਨਾਲ ਨਾ ਉਹਦੇ ਨਾਲ ਮਤਲਬ ਪੈਨ ਦੀ ਤਰ੍ਹਾਂ ਦੀ ਸ਼ੇਪ ਬਣਾ ਕੇ ਮੂਹੋਂ ਨੀਬੀ ਵਾਂਗੂ ਫੇਰ ਉਹ ਉਸ ਚੀਜ਼ ਨਾਲ ਲਿਖ ਹੁੰਦੇ ਮੈਡਮ ਉਹ ਟਿੱਕੀ ਆਉਂਦੀ ਇੱਕ ਸਿਆਈ ਵਾਲੀ ਟਿੱਕੀ ਆਉਂਦੀ ਦੁਕਾਨ ਤੋਂ ਮਤਲਬ ਤੁਸੀਂ ਇਹ ਲਾ ਲ ਲੋ ਵੀ ਪਤਾ ਨੀ ਇੱਕ ਰੁਪਏ ਦੀ ਪਤਾ ਨੀ ਪੰਜਾਹ ਪੈਸੇ ਦੀ ਮਿਲ ਜਾਂਦੀ ਇਸ ਉਹਨੂੰ ਬੱਚੇ ਕੀ ਕਰਦੇ ਇੱਕ ਬੋਟਲ ਦੇ ਵਿੱਚ ਗੇਰ ਲੈਂਦੇ। ਹੈਲੋ-ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।